ਹਾਂਜੀ ਸਤਿ ਸ੍ਰੀ ਅਕਾਲ ਜੀ।
ਕਾਲ ਜੀ ਹੋਰ ਕੀ ਹਾਲ ਨੇ।
ਠੀਕ ਮੈ।
ਹਾਂਜੀ ਮੈਂ ਵੀ ਠੀਕ ਆ ਹੋਰ ਕੀ ਕਰ ਰਹੇ ਸੀ।
ਬਸ ਹੀ ਥੋੜਾ ਵੇਲੇ ਹੋ ਕੇ ਲੱਗਿਆ ਸੀ ਕੰਮ ਕੁਮ ਕੋਈ ਥੋੜਾ ਜਹਾ ਸਿਲਾਈ ਦਾ ਹਾਂ। ਹੋਰ ਤੂੰ ਸੁਣਾਓ ਕਿਵੇੈਂ ਯਾਦ ਕੀਤਾ।
ਬਸ ਬੈਠੇ ਹੀ ਹੋਏ ਸੀ ਮੈਂ ਕਿਹਾ ਤੁਸ ਤੇ ਫੋਨ ਕਰਨਾ ਨੀ ਹੁੰਦਾ ਮੈਂ ਹੀ ਕਰ ਲਾਂ
ਬਸ ਸਾਨੂੰ ਦੱਸਦੀ ਤੇ ਪਈ ਹ ਟਾਈਮ ਹੀ ਨੀ ਮਿਲਦਾ ਸਾਰਾ ਦਿਨ ਘਰਦੇ ਕੰਮਾਂ ਚੋਂ ਕੁਝ ਬੱਚਿਆਂ ਦੀ ਛੁੱਟੀਆਂ ਨੇ ਤੁਹਾਨੂੰ ਪਤਾ ਹੀ ਹੈ ਫੇਰ ਛੁੱਟੀਆਂ ਚ
ਹਾਂ
ਦੇਰ ਨਾਲ ਉੱਠਣਾ ਦੇਰ ਨਾਲ ਨਾਸ਼ਤਾ ਦੇਰ ਨਾਲ ਕੋਈ ਟਾਈਮ ਨੀ ਕਿਸੇ ਚੀਜ਼ ਦਾ ਕੋਈ ਕੋਈ ਟਾਈਮ ਨਹੀਂ ਸਬ ਡਿਸਬੈਲਂਸ
ਕਹ ਰਿਓ ਬਿਲਕੁਲ ਕਿਸੇ ਚੀਜ਼ ਦਾ ਟਾਈਮ ਨਹੀਂ ਹੈ ਕਿਸੇ ਚੀਜ਼ ਦਾ ਉਹੀ ਨਾ ਇੱਕ ਤਾਂ ਗਰਮੀ ਇੰਨੀ ਹੋਈ ਹੈ ਫੇਰ ਉੱਪਰੋਂ ਦੀ ਬੱਚਿਆਂ ਦੀ ਅਲੱਗ ਅਲੱਗ ਫਰਮੈਸ਼ ਹੋ ਰਹੀਆਂ ਖਾਣ ਪੀਣ ਦੀਆਂ
ਅਸੀ ਤੇ ਸ਼ੁਕਰ ਕਰਾਂਗੇ ਹੁਣ ਇੱਕ ਤਰੀਕ ਨੂੰ ਸਕੂਲ ਖੁੱਲਣਗੇ ਤੇ ਜਰਾ ਥੋੜਾ ਜਾ ਤੇ ਥੋੜਾ ਟੈਮ ਨਾਲ ਜਾਣਗੇ ਆਉਣਗੇ ਤੇ ਥੋੜਾ ਸਾਨੂੰ ਵੀ ਟਾਈਮ ਮਿਲੇਗਾ ਥੋੜਾ ਫਰੀ ਹੋਵਾਂਗੇ ਅਸੀ ਵੀ, ਨਹੀਂ ਤਾਂ ਬਿਲਕੁਲ ਟੈਮ ਨੀ ਮਿਲ ਰਿਹਾ ਪੂਰਾ ਦਿਨ ਐਵੇਂ ਨ
ਬਿਲਕੁਲ ਹਾਂ ਉਹੀ ਨਾ ਕਿ ਇੱਥੇ ਦਿਨ ਚੜ ਰਿਹਾ ਰਾਤ ਪੈ ਰਹੀ ਹੈ ਕੁਛ ਨੀ ਪਤਾ ਲੱਗਦਾ ਪਿਆ
ਇੱਕ ਗਰਮੀ ਨੇ ਦਿਮਾਗ ਖ਼ਰਾਬ ਕੀਤਾ ਹੋਇਆ ਤੇ ਕ ਬੱਚਿਆਂ ਦੀ ਛੁੱਟੀਆਂ ਨੇ ਹੋਰ ਗਏ ਤੁਸੀਂ ਕਿਤੇ ਗਏ ਨੀ ਘੁੰਮਣ ਕਿੱਧਰੇ ਛੁੱਟੀਆਂ ਚ
ਬਸ ਕਿੱਥੇ ਜਾਈਏ ਗਰਮੀ ਇੰਨੀ ਹੋਈ ਦੀ ਖੁੱਦ ਦਾ ਹੀ ਦਿਲ ਨੀ ਕਰਦਾ ਪਿਆ ਕਿੱਥੇ ਬਾਹਰ ਜਾਣ ਨੂੰ
ਹਾਂ ਨਹੀਂ ਜਾਓ ਪਹਾੜਾਂ ਚ ਜਾਓ ਦੁਨੀਆਂ ਸਾਰੀ ਪਹਾੜਾਂ ਚ ਜਾਂਦੀ ਪਈ ਏ
ਅਰੇ ਤੁਹਾਨੂੰ ਪਤਾ ਹੈ ਕਿੰਨਾ ਰਸ਼ ਹੋਇਆ ਦਾ ਹੈ
ਹਾਂਜੀ ਬਹੁਤ ਬੁਰਾ ਹਾਲ ਸਭ
ਚਲੇ ਤੇ ਜਾਵਾਂਗੇ ਔਰ ਫੇਰ ਜਾਮ ਚ ਹੀ ਖਲੋਣਾ ਕੀ ਫਾਇਦਾ ਉਹਦਾ
ਹਾਂ ਬਹੁਤ ਲੰਬੀਆਂ ਲੰਬੀਆਂ ਲਾਈਨਾਂ
ਹਾਂ ਅਸੀਂ ਚਲੇ ਗਏ ਸੀ ਨਾ ਗ਼ਲਤੀ ਨਾਲ ਪਿਛਲੇ ਸਾਲ ਤੇ ਹਾਏ ਤੁਸੀਂ ਮੰਨੋਗੇ ਨੀ ਅਸੀਂ ਸੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਾਰਕਿੰਗ ਵਾਲੀ ਜਗ੍ਹਾ ਤੇ ਹੀ ਖੜੇ ਰਹੇ
ਬੜਾ ਮੁਸ਼ਕਿਲ ਲੱਗਦਾ ਨਾ ਉਹੀ ਨਾ ਸਾਰੇ ਇੱਕੋ ਇਹ ਹੀ ਮਹੀਨੇ ਤੋੜਦੇ ਨੇ ਸਾਰੇ
ਹਾਂ ਉਹੀ ਨਾ ਹੁਣ ਛੁੱਟੀਆਂ ਹੀ ਇਸ ਟਾਈਮ ਨੇ ਸਭ ਇਸ ਟਾਈਮ ਹੀ ਜਾਂਦੇ ਨੇ ਹੁਣ ਦੇਖਣਾ ਅਗਲੇ ਮਹੀਨੇ ਕੋਈ ਨੀ ਹੋਏਗਾ ਕਿਉਂਕਿ ਬੱਚਿਆਂ ਦੇ ਸਕੂਲ ਖੁੱਲਦੇ
ਹਾਂਜੀ ਹਾਂਜੀ ਤੇ ਬੱਚੇ ਵੀ ਕਹਿੰਦੇ ਨੇ ਨਾ ਛੁੱਟੀਆਂ ਨੇ ਸਾਨੂੰ ਕਿਧਰੇ ਲੈ ਜਾਓ ਛੁੱਟੀਆਂ ਵੀ ਲੈ ਜਾਓ ਫ਼ੇਰ ਲੈ ਕੇ ਜਾਣਾ ਪੈਂਦਾ ਹੈ
ਆਹ ਉਹ ਤਾਂ ਹੈ ਫਿਰ ਪਰ ਹੁਣ ਕੀ ਕਰੀਏ ਰਸ਼ ਇੰਨਾ ਹੈ ਫੇਿਰ ਹੋਰ ਕਿੱਥੇ ਜਾਣ ਨੂੰ ਮਨ ਨੀ ਕਰਦਾ ਗਰਮੀ ਇੰਨੀ ਹੈ
ਠੰਡੀ ਜਗ੍ਹਾ ਹੀ ਜਾਓਗਾ
ਹਾਂ ਹਾਂ ਬਸ ਠੰਡੀ ਜਗ੍ਹਾ ਜਾਣ ਨੂੰ ਮਿਲ ਜਾਏ ਤੇ ਠੀਕ ਹੈ ਹੋਰ ਜਗ੍ਹਾ ਜਾਣ ਦਾ ਤੇ ਬਿਲਕੁਲ ਉਹ ਨਹੀਂ ਹੈਗਾ
ਘਰੋਂ ਹੀ ਨੀ ਬਾਹਰ ਨਿਕਲਿਆ ਜਾਂਦਾ ਕਿਧਰੇ ਜਾਣਾ ਸਫ਼ਰ ਕਿਹੜਾ ਆਸਾਨ ਜੇ
ਹਾਂ ਦੇਖੋ ਹੁਣ ਤੁਸੀਂ ਜਾਓਗੇ ਹਾਂ ਉਹੀ ਨਾ ਹੁਣ ਤੁਸੀਂ ਜਾਓਗੇ ਤੁਹਾਨੂੰ ਫਿਰ ਸ਼ੋਪਿੰਗ ਵੀ ਕਰਨੀ ਹੈ ਸ਼ੋਪਿੰਗ ਕਰਨ ਨੂੰ ਵੀ ਮਨ ਨੀ ਕਰਦਾ ਫੇਰ ਇਨੀ ਧੁੱਪਾਂ ਵਿਚ
ਬਈਆ ਸਵਾ ਦੇ ਅੰਦਰ ਹੀ ਬੈਠੇ ਨਿਕਲ ਜਾਂਦਾ ਬਾਹਰ ਨਿਕਲਿਆ ਹੀ ਨ ਜਾ ਰਿਹਾ ਕੀ ਸ਼ੋਪਿੰਗ ਕਰਨੀ ਹੈ ਤੇ ਕੀ ਕਿਤੇ ਜਾਣਾ ਹੈ
ਹਾਂ ਵੈਸੇ ਵੀ ਵੈਸੇ ਵੀ ਹੁਣ ਸਾਡੇ ਘਰ ਨਾ ਗੈਸਟ ਆਉਣ ਲੱਗੇ ਨੇ ਹਾਂ ਅੱਗੇ ਸਟਾਲ ਲੱਗੇ ਨੇ ਨਾ ਨਾ ਵੈਸੇ ਅਸੀਂ ਆ ਰਹੇ ਨੇ ਰਹਿਣ ਉਹੀ ਆਉਂਦੀਆਂ ਆਪੀਆਂ ਨਨਾਨਾ ਵਗੈਰਾ ਤੇ ਹਾਂ ਤੇ ਬਸ ਫੇਿਰ ਓਦਾਂ ਹੀ ਫਰ ਹੁ ਟਾਈਮ ਨਿਕਲ ਜਾਣਾ ਮੇਰਾ ਤੇ ਇਹ ਹਫ਼ਤਾ
ਨੂੰ ਦੇਖਣਾ ਪੈਂਦਾ ਜੀ ਇਹਨਾਂ ਟੈਮ ਨਾਲ ਰੋਟੀ ਪਾਣੀ
ਹਾਂ ਉਹਹੀ ਨਾ ਥੋੜਾ ਚਲੋ ਹੋਰ ਟਾਈਮ ਪਾਸ ਹੋਜਏਗਾ ਹੋਰ ਜਲਦੀ ਦਿਨ ਨਿਕਲ ਜਾਏਗਾ
ਉਹ ਆ ਤੇ ਤ ਵੀ ਨਿਕਲ ਕੋਈ ਘਰ ਆਇਆ ਹੋਏ ਭਾਵੇਂ ਨਾ ਆਇਆ ਹੋਆ ਆਪਣੇ ਪਰਿਵਾਰ ਚ ਵੀ ਨਿਕਲ ਜਾਂਦਾ ਕੋਈ ਗਯਾ ਆਇਆ ਗਿਆ ਬਲ ਖੇਚਲ ਵਾੱਦੀ ਜਾਂਦੀ ਹੈ ਜੀ ਕੋਈ ਆ ਜੇ ਤੇ
ਬਹੁਤ ਵੱਧ ਜਾਂਦੀ ਹੈ ਬਹੁਤ ਜ਼ਿਆਦਾ ਉਹ ਫੇਿਰ ਉਪਰੋਂ ਗਰਮੀ ਇੰਨੀ ਹੈ ਗਰਮੀ ਚ ਤੇ ਹੋਰ ਹੀ ਅਸੀਂ ਰਸੋਈ ਚੋਂ ਬਾਹਰ ਨਿਕਲਣਾ ਚਾਹੁੰਦੇ ਆਾਂ ਫਿਰ ਹੋਰ ਹੀ ਰਸੋਈ ਚ ਹੀ ਸਾਰਾ ਟਾਈਮ ਨਿਕਲ ਜਾਂਦਾ
ਤੇ ਰਿਸ਼ਤਾ ਵੀ ਨ ਨਾਨਾਵਾ ਐਸਾ ਹੈਗਾ ਕਿ ਉਹਨਾਂ ਨੂੰ ਨਰਾਜ਼ ਵੀ ਨੀ ਬੰਦਾ ਕਰ ਸਕਦਾ ਉਹਨਾਂ ਦੀ ਸਾਰੀ ਫਰਮਾਇਸ਼ਾਂ ਪੂਰੀਆਂ ਕਰਨੀਆਂ ਪੈਂਦੀਆਂ ਨੇ ਨਾਜੂਕ ਰਿਸ਼ਤੇ ਜਿਹੜੇ ਮੈਂਮ
ਹਾਂ ਹਾਂ ਹੁਣ ਜਿਨਾਂ ਨੇ ਆਉਣਾ ਹੈ ਉਹਨਾਂ ਨੇ ਉਹ ਨੇ ਤੇ ਆਨਾ ਹੀਂ ਹੈ ਫੇਿਰ ਉਹਨਾਂ ਦਾ ਆਪਣਾ ਘਰ ਹੈਗਾ
ਹਾਂਜੀ ਬਿਲਕੁਲ ਜੀ ਉਹ ਤੇ ਉਹਨਾਂ ਦਾ ਆਪਣਾ ਘਰ ਹੈ ਉਹਨਾਂ ਨੇ ਵੀ ਸਾਲ ਬਾਅਦ ਆਉਣਾ ਹੁੰਦਾ
ਹਾਂ ਉਹੀ ਨਾ ਸਾਲ ਬਾਅਦ ਆਉਂਦੀਆਂ ਏ ਫਿਰ ਤੇ ਪੂਰੀ ਸੇਵਾ ਕਰਨੀ ਪੈਂਦੀ ਹੈ
ਚਲੋ ਜੀ ਆਹ ਤੇ ਆਈਏ ਅਸੀਂ ਵੀ ਜਿਵੇਂ ਅਸੀਂ ਕਰਰ ਚਦੇ ਹਾਂ ਸਾਡਾ ਕੋਈ ਸਾਧਨ ਸਤਿਕਾਰ ਕਰੇ ਉਵੇਂ ਸਾਨੂੰ ਵੀ ਕਰਨਾ ਪੈਂਦਾ ਜਿਵੇਂ ਅਸੀਂ ਕਰਾਂਗੇ ਵੇਖੋ ਸਾਨੂੰ ਅੱਗੋਂ ਉਵੇਂ
ਹਾਂ ਹਾਂਜੀ-ਹਾਂਜੀ ਉਓਹੀ ਨਾ ਤੇ ਮੈਂ ਜਦੋਂ ਪਿੱਛੇ ਆਏ ਸੀ ਤੁਹਾਡੇ ਘਰ
ਅੱਛਾ
ਤੁਡੇ ਘਰ ਪਿੱਛੇ ਆਈ ਸੀ ਤੇ ਤੁਸੀਂ ਅਹ ਢੋਕਲਾ ਬਣਾਇਆ ਸੀ ਨਾ ਹਾਂ ਤੇ ਮੈਂ ਹਾਂ ਬਹੁਤ ਸਵਾਦ ਲੱਗਿਆ ਸੀ ਮੈਂ ਕਿਹਾ ਚੱਲ ਮੈਂ ਵੀ ਬਣਾਵਾਂਗੀ ਖਵਾਵਾਂਗੀ ਸਭ ਨੂੰ ਹਾਂ-ਹਾਂ ਤੇ ਮੇਰਾ
ਹਾਂ ਮੈਂ ਬਣਾਇਆ ਸੀ ਨਾ ਤੇ ਮੇਰਾ ਉਵੇਂ ਦਾ ਬਣਿਆ ਹੀ ਨੀ ਤੇ ਮੈਂ ਕਿਹਾ ਕੇ ਤੁਹਾਨੂੰ ਪੁੱਛਾਂਗੀ ਤੁਹਾਡਾ ਤੇ ਬਹੁਤ ਵਧੀਆ ਬਣਿਆ ਹੋਇਆ ਸੀ ਫਲੱਫੀ-ਫਲੱਫੀ ਬਣਿਆਇ ਸੀ
ਹਾਂ ਮੈਂ ਤੇ ਸਗੋਂ ਮੇਰੇ ਘਰ ਓਵਨ ਵੀ ਹੈਗਾ ਮੈਂ ਤੇ ਓਵਨ ਚ ਨਹੀਂ ਬਣਾਉਂਦੀ ਕੁਕਰ ਵੀ ਨੀ ਬਣਾਉਂਦੀ ਮੈਂ ਤੇ ਔਸਤੇ ਹੀ ਬਣਾਉਦੀ ਹਾਂ ਗੈਸ ਤੇ ਹੀ ਬਣਾਉਂਦੀ ਹਾਂ ਉਹ ਮੇਰਾ ਜਿਆਦਾ ਵਧੀਆ ਬਣਦਾ ਜੇ ਮੈਂ ਤੇ ਉਹੀ ਬਣਾਉਾ ਮੈਨੂੰ ਪਸੰਦ ਆ ਜਾਵੇ ਜ਼ਿਆਦਾ ਹੋਰ ਢੋਕਲਾ ਖਵਾਉਣਾ ਤੁਸੀਂ ਨਨਾਨਾ ਨੂੰ
ਹਾਂ ਮੈਂ ਸੋਚਿਆ ਕਿ ਡੋ ਕਲਾ ਬਣਾ ਕੇ ਖਵਾਵਾਂਗੀ ਮੇਰਾ ਤੇ ਕਦੀ ਸਵਾਦ ਬਣਦਾ ਨੀ ਤੁਹਾਡੇ ਹਿਸਾਬ ਨਾਲ ਬਣਾਵਾਂਗੀ ਉਹਹੀ ਨਾ ਰੇਸ਼ੀਓ ਦਾ ਹਿਸਾਬ ਹੁੰਦਾ ਉਹਦੇ ਵਿੱਚ
ਹਾਂ ਬਸ ਰੇਸ਼ਓ ਹੀ ਹੁੰਦਾ ਵ ਬੈਟਰ ਜਿਵੇਂ ਪਤਲਾ ਜ਼ਿਆਦਾ ਨਾ ਕਰੋ ਨਾ ਜ਼ਿਆਦਾ ਗਾੜਾ ਕਰੋ ਸਹੀ-ਸਹੀ ਰੱਖੋ ਤੁਸੀਂ ਤੇ ਕਿੱਥੇ ਤੁਹਾਨੂੰ ਦਿੱਕਤ ਆਉਂਦੀ ਹੈ ਬਣਾਉਣ ਚ ਦੱਸ ਦੇਂਦੀਆਂ ਉਹ ਜਗ੍ਹਾ ਤੇ
ਉਹੀ ਬੈਟਰੀ ਚ ਦਿੱਕਤ ਆਉਂਦੀ ਹੈ
ਅੱਛਾ ਕੀ-ਕੀ ਪਾਉਦੇ ਹੋ ਬੈਟਰ ਵਿੱਚ ਤੁਸੀਂ ਆਪਣੇ ਬੇਸਨ ਦੇ ਵਿੱਚ ਬੇਸਨ ਜਿਨਾ ਮਤਲਬ ਜਿਵੇਂ ਕਟੋਰੀ ਵੇਸਣ ਲੈ ਲਿਆ ਨਾ ਉਸ ਹਿਸਾਬ ਨਾਲ ਦੱਸ ਦਿੰਦੇ ਆ ਕਟੋਰੀ ਵੇਸਨ ਹੋ ਗਿਆ ਤੇ ਉਹਦੇ ਚ ਤੁਸੀਂ ਇੱਕ ਇੱਕ ਚਮਚ ਤੋਂ ਵੀ ਨਹੀਂ ਪਾਵੇਂ ਅੱਧਾ ਚਮਚ ਚੀਨੀ ਪਾਾਲ ਲੋ ਜਰਾ ਖ ਇੱਕ ਦੋ ਚੁਟਕੀ ਨਮਕ ਪਾਾਲ ਲੋ ਹਲਦੀ ਪਾਲੋ ਇੱਕ ਚੁਟਕੀ ਉਹ ਸਟ੍ਰਿਕ ਐਸਿਡ ਜਿਹੜਾ ਹੁੰਦਾ ਉਹ ਟਾਟਰੀ ਨੀ ਹੁੰਦੀ
ਹਾਂਜੀ ਹਾਂਜੀ
ਜਾਂ ਤੇ ਉਹ ਉਹ ਪਾ ਲੋੋ ਥੋੜੀ ਜਿਹੀ ਅੱਧਾ ਚਮਚ ਉਹ ਵੀ ਕੱਟ ਜੇ ਉਹ ਨੀ ਪਾਣੀ ਤੇ ਨਿੰਬੂ ਪਾਲ ਲੋ
ਅੱਛਾ ਇੱਕ ਉਹ ਵੀ ਤਾਂ ਹੁੰਦੀ ਟਾਟਰੀ
ਹਾਂ ਉਹ ਸਾਟਰੀ ਹੁੰਦੀ ਹੈ ਨਾ ਜਿਹੜੀ ਉਹ ਬਰੀਕ ਵਾਲੀ ਜਿਹੜੀ ਹੁੰਦੀ ਹੈ ਨਾ ਉਹ ਸਾਟਰੀ ਆਉਂਦੀ ਹੈ ਘਰ ਤੇ ਜਿਹੜੀ ਮੋਟੀ ਡੇਲਿਆਂ ਵਾਲੀ ਹੁੰਦੀ ਉਹ ਟਾਟਰੀ ਰਹੀ ਹੁੰਦੀ ਹੈ ਤੇ ਬਰੀਕ ਵਾਲੀ ਪਾਲੋ ਤੁਸੀਂ ਬਰੀਕ ਵਾਲੀ ਪਾਾਲੋ ਉਹ ਡੋਕਲਾ ਬਣਾਉਣਾ ਮੈਂ ਤੇ ਘੜੀ ਚ ਵੀ ਹੁਣ ਪਾਉਂਦੀ ਹਾਂ ਬਰੀਕ ਵਾਲੀ ਹਾਂ ਹਾਂ ਤੇ ਉਹੀ ਪਾਲੋ ਥੋੜੀ ਜਿਹੀ ਉਹ ਪਾ ਲੋ ਤੇ ਸਾਰੇ ਪਹਿਲੇ ਸੁੱਕੇ ਸਮਾਨ ਨੂੰ ਥੋੜਾ ਜਿਹਾ ਤੇਲ ਪਾਾਲੋ ਰਿਫਾਈੰਡ ਪਾਣਾ ਕਿਂ ਵੀ ਥੋੜਾ ਜਿਰਾ ਇੱਕ ਚਮਚ ਤੇ ਉਹ ਸਾਰੇ ਮਸਾਲੇ ਨੂੰ ਲਾ ਲੋ ਫਿਰ ਥੋੜਾ ਥੋੜ੍ਹਾ ਪਾਣੀ ਪਾ ਕੇ ਨੂੰ ਉਹਦਾ ਬੈਟਰ ਅੱਛੀ ਤਰ੍ਹਾਂ ਜਿੰਨਾ ਤੁਸੀਂ ਫੈਂਟੋਗੇ ਨਾ ਓਨਾ ਹਲਕਾ ਹੋ ਜਾਏਗਾ ਬੇਸਨ ਕਲਰ ਵੀ ਉਹਦਾ ਚੇਂਜ ਹੋ ਜਾਏਗਾ ਉਹਨੂੰ ਫੇਰ ਤੋਂ ਬੜੀ ਦੇ ਚਾਰ ਪਾਣੀ ਤੋਂ ਤੇ ਮਤਲਬ ਬਿਲਕੁਲ ਪਤਲਾ ਮੈਂ ਬਣਾਉਣਾ ਬਿਲਕੁਲ ਪਤਾ ਵੀ ਨਹੀਂ ਜਿਵੇਂ ਤੁਸੀਂ ਨੇ ਕੜਛੀ ਵਿੱਚ ਪਾਈ ਹੈ ਤੇ ਕੜਛੀ ਦੇ ਪਿੱਛੇ ਨਾ ਇੱਕ ਪਰਤ ਜੀ ਆ ਜਾਵੇ ਬੇਸਣ ਐਵੇਂ ਐਵੇਂ ਤਾਂ ਬਣਾ ਲੋ ਤੁਸੀਂ ਬੈਟਰ
ਬਣਾਉਦੀ ਤੇ ਮੈਂ ਵੀ ਐਵੇਂ ਹੀ ਆ ਪਰ ਪਤਾ ਨੀ ਕਿ ਉਹ ਮੇਰਾ ਠੀਕ ਨਹੀਂ ਬਣਦਾ
ਚਲੋ ਤੁਸੀਂ ਉਹਨਾ ਨਾਲ ਫੈਂਟਿਆ ਕਰੋ ਉਹਨੂੰ ਜ਼ਿਆਦਾ ਦੇਰ ਫੈਂਟਿਆ ਕਰੋ
ਹਾਂ ਇਹਨਾਂ ਨੂੰ ਫੇਟਣਾ ਮੈਂ ਜ਼ਿਆਦਾ ਨਹੀਂ ਫੇਟਿਆ ਹੁਣ ਤੱਕ ਫਿਰ ਹੁਣ ਮੈਨੂੰ ਪਤਾ ਲੱਗਿਆ ਹੈ ਕਿ ਜਿਆਦਾ ਫੇਟ ਨਾ ਹੁੰਦਾ ਹੈ ਜਿਵੇਂ ਅਸੀਂ ਕੌਫੀ ਨੀ ਬੀਟ
ਹਾਂ ਬਿਲਕੁਲ ਤੁਸੀਂ ਜਿਆਦਾ ਫਿੰਡ ਹੋਗੇ ਨਾ ਤੇ ਉਹ ਤੁਸੀਂ ਦੇਖ ਨਾ ਕਲਰ ਯੈਲੋ ਤੋਂ ਵੀ ਨਾ ਬਿਲਕੁਲ ਵਾਈਟ ਕਲਰ ਹੋ ਜਾਂਦਾ ਹਲਕਾ ਹੋ ਜਾਂਦਾ ਕਹਿੰਦੇ ਬੇਸਣ ਹਾਂ ਤੁਸੀਂ ਉਹਨੂੰ ਫੇਟ ਚਲੋ ਹੁਣ ਵੇਟ ਕੇ ਨਾ ਉਵੇਂ ਬਣਾਇਆ ਜੇ ਫਿਰ ਅੱਗੇ ਤੇ ਤੁਹਾਨੂੰ ਪਤਾ ਹੀ ਹੈ ਜਿਵੇਂ ਤੁਸੀਂ ਬਣਾਉਂਦੇ ਹੋ
ਹਾਂ ਨਹੀਂ ਉਹ ਤੇ ਸਭ ਬਣ ਜਾਂਦਾ ਬਸ ਫੇਰ ਫੈਂਟਣਾ ਦਾ ਚੱਕਰ ਹੈਗਾ ਇਹਨੂੰ ਫੇਟਣਾ ਹੈ ਜ਼ਿਆਦਾ
ਹਾਂ ਤੇ ਤੁਸੀਂ ਐਵੇਂ ਬਣਾਇਆ ਤੇ ਫੇਰ ਇਹਨੂੰ ਤੁਸੀਂ ਉਹ ਇਹਨੂੰ ਪਾਉਂਦੇ ਹੋ ਫੇਰ ਕੀ ਪਾਉਂਦੇ ਹੋ
ਹਾਂ ਈਨੋ ਭਰਨੀ ਆ ਇਨੋ ਇਨੋ
ਜਦੋਂ ਜ ਜਿਸ ਟਾਈਮ ਉਹਦੇ ਵਿੱਚ ਰੱਖਣਾ ਵ ਉਹ ਉਸ ਟਾਈਮ ਹੀ ਪਾ ਕੇ ਇਨੋ ਇੱਕ ਮਿੰਟ ਲਾ ਕੇ ਤੇ ਨਾਲ ਹੀ ਉਹਦੇ ਵਿੱਚ ਪਾ ਦੇਣਾਵੇ ਉਹ ਤੇ ਤੁਹਾਨੂੰ ਪਤਾ ਹੀ ਹੋਏਗਾ
ਹਾਂ ਉਹ ਤੇ ਸਭ ਬਣ ਜਾਂਦਾ ਬਸ ਹੀ ਹਿਸਾਬ ਨੀ ਆ ਰੇਸ਼ੀਓ ਦਾ ਹੀ ਮੈਨ ਤੋਂ ਗੜਬੜ ਹੋ ਜਾਂਦੀ ਹੈ
ਹਾਂ ਨਹੀਂ ਬਸ ਕਵਰ ਆ ਕੇ ਫੈਂਟ ਦੇ ਨ ਨਾ ਜਿਆਦਾ ਆਉਣੇ ਤਾਂ ਥੋੜਾ ਜਾਿਹਾ ਹੋ
ਹਾਂ ਬਸ ਓਹੀ ਮੈਂ ਫੇਟਿਆ ਨਹੀਂ ਕਦੀ ਬਹੁਤ ਦੇਰ ਤੱਕ ਬਸ ਥੋੜਾ ਜਿਹਾ ਜਿਵੇਂ ਮਿਕਸ ਕਰਦੇ ਨੇ ਜਿਵੇਂ ਬਸ ਮੈਂ ਉਵੇਂ ਕਰ ਲੈ ਨੀ ਆ ਫੇਟਿਆ ਨੀ ਮੈਂ
ਹਾਂ ਨਹੀਂ ਉਹਨੂੰ ਫੈਂਟੋ ਤੁਸੀਂ ਹੁਣ ਫੈਂਟ ਕੇ ਬਣਾਓਗੇ ਨਾ ਸਾਡਾ ਸਹੀ ਬਣ ਜਾਏਗਾ ਫਲਫੀ ਬਣੇਗਾ
ਹਾਂ ਮੈਂ ਹੁਣ ਫੇਟ ਕੇ ਹੀ ਬਣਾਵਾਂਗੀ ਹਾਂ ਦਿਲ ਕਰਦਾ ਵੈਸੇ ਮੇਰਾ ਮੈਂ ਕਿਹਾ ਚਲ ਬਣਾਵਾਂਗੀ ਗੈਸਟ ਵੀ ਆਉਂਦੇ ਪਏ ਨੇ ਘਰ ਤੇ ਮੈਂ ਬਣਾ ਕੇ ਵੇਖਾਂਗੀ ਨਾਲੇ ਉਹਨਾ ਨੂੰ ਪਸੰਦ ਵੀ ਹੈਗਾ ਨਾ ਢੋਕਲਾ
ਅੱਛਾ ਹਾਂ ਵੈਸੇ ਅੱਛਾ ਲੱਗਦਾ ਵੇਖਾਂ ਕਦੀ ਕਦੇ
ਹਾਂ ਹਾਂਜੀ ਸ਼ਾਮ ਦੇ ਟਾਈਮ ਨਾ ਸਵਾਦ ਬਣਦਾ ਹਾਂ ਸ਼ਾਮ ਦੇ ਟਾਈਮ ਨਾ ਸਵਾਦ ਲੱਗਦਾ ਢੋਕਲਾ
ਹਾਂਜੀ, ਹਾਂਜੀ
ਹਾਂ।
ਮੈਂ ਜੀਦਾ ਧੋੜਾ ਜਹਾ ਤੇ ਪਹਿਲੇ ਥੋੜਾ ਜਿਹਾ ਬਣਾ ਕੇ ਵੇਖ ਲੋ ਨਾ ਉਹਨਾਂ ਦੇ ਆਉਣ ਤੋਂ ਪਹਿਲੇ
ਹਾਂਜੀ, ਹਾਂਜੀ, ਹਾਂਜੀ ਹੋਰ ਘਰ ਲਾਣਾ ਚੱਕਰ ਤੁਸੀਂ ਸੀ।
ਹਾਂਜੀ, ਬਸ ਥੋੜੀ ਜਿਹੀ ਗਰਮੀ ਘੱਟ ਹੋ ਜਾਏ। ਫੇਰ ਵੇਖਦੇ ਹਾਂ ਜਾਂ ਕਿਸੇ ਵੇਲੇ ਨਾ ਮੌਸਮ ਸਹੀ ਹੋਏਗਾ, ਬਾਰਿਸ਼ ਵਾਲਾ ਜਾਂ ਕੁਛ ਫੇਰ ਲਾਵਾਂਗੀ ਚਕਰ ਹਾਂ।
ਹਾਂਜੀ, ਹਾਂਜੀ ਚਲੋ ਫਿਰ ਠੀਕ ਹੈ ਜੀ।
ਠੀਕ ਹੈ ਚਲੋ ਜੀ।
ਠੀਕ ਹੈ ਜੀ ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।